ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਵੀਰ ਜੀ ਕੀ ਹਾਲ ਚਾਲ?
ਵਧੀਆ, ਤੁਸੀਂ ਸੁਣਾਓ ਜੀ?
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਹੋ?
ਬ ਟਹਿਲਦਾ ਪਿਆ ਜੀ ਬਾਰ ਇਧਰ ਹੀ ਗਲੀ ਚ।
ਅੱਛਾ, ਅੱਛਾ ਹੋਰ ਰੋਟੀ ਪਾਣੀ ਖਾ ਲਿਆ ਜੇ?
ਹਾਂਜੀ, ਹਾਂਜੀ ਖਾਲੀ।
ਅੱਛਾ ਹਾਂਜੀ, ਹਾਂਜੀ ਖਾਲੀ ਸੀ। ਹੋਰ? ਬਸ ਅਜ ਨਮਕੀਨ ਚਾਵਲ ਬਣਾਏ ਸੀ।
ਅੱਛਾ।
ਹਾਂਜੀ, ਹਾਂਜੀ ਅਈ ਦੁਪਹਿਰੇ ਬਣਾਏ ਸੀ ਅਸੀ ਇਡਲੀ ਸਾਂਬਰ। ਤੇ ਉਹ ਲੇਟ ਹੋ ਗਿਆ ਸੀ ਥੋੜਾ ਚਾਰ ਵਜੇ ਤੱਕ ਤੇ ਸਭ ਨੇ ਰੋਟੀ ਖਾਧੀ ਸੀ। ਤੇ ਕਿਸੇ ਨੂੰ ਭੁੱਖ ਨੀ ਸੀ ਤੇ ਫੇਰ ਮੈਂ ਕਿਹਾ ਚਲੋ ਨਮਕੀਨ ਚਾਵਲ ਵੀ ਬਣਾ ਦਿੰਦੀ ਹਾਂ।
ਹੁੰ ਉਹ ਤੇ ਹੈ ਹੀ ਏ ਖਾਣਾ ਹੀ ਹੈ ਕੁਛ ਨਾ ਕੁਛ।
ਹਾਂਜੀ, ਹਾਂਜੀ ਨਾਲੇ ਹਲਕੇ ਹੁੰਦੇ ਨੇ ਨਾ ਜ਼ਿਆਦਾ ਭਾਰੀ ਨੀ ਹੁੰਦੇ ਖਾਣ ਨੂੰ। ਜੀ, ਜੀ।
ਹੁੰ, ਹੁੰ।
ਹੋਰ, ਤੁਸੀਂ ਕੀ ਬਣਾਇਆ ਸੀ?
ਅਸੀਂ ਵੀ ਨਮਕੀਨ ਚੌਲ ਬਣਾਏ ਸੀ ਨਾਲ ਦਹੀ।
ਲਾਸ਼ਹਿੂ ਜਾਾ ਹੁੰ ਹਾਂਜੀ, ਹਾਂਜੀ।
ਹੁੰ, ਹੋਰ ਦੱਸੋ ਤੁਸੀਂ?
ਬਸ ਜੀ ਵਧੀਆ ਤੁਸੀਂ ਦੱਸੋ?
ਬਸ, ਵਧੀਆ ਕੱਟ ਰਹੀ ਜ਼ਿੰਦਗੀ।
ਹਾਂਜੀ, ਹਾਂਜੀ।
ਹ
ਹੋਰ।
ਹੋਰ ਦੱਸੋ ਤੁਸੀਂ?
ਬਸ ਜੀ ਕੁਛ ਨੀ। ਹਾਂਜੀ, ਹਾਂਜੀ ਬੱਸ ਲੱਗੇ ਨੇ ਕਹਿ ਰਹੇ ਫੋਨ ਦੇ ਦੋ, ਫੋਨ ਦੇ ਦੋ ਹਣ ਫੋਨ ਚੱਕਿਆ ਸੀਗਾ ਮੈਂ, ਹਾਂਜੀ।
ਹੁਣ ਤੇ ਗਿਆਰਾਂ ਵੱਜਣ ਵਾਲੇ ਆ ਹਾਂ।
ਉਹ ਛੁੱਟੀਆਂ ਵਿਚ ਹੀ ਜ਼ਿਆਦਾ ਤੰਗ ਕਰਦੇ।
ਹਾਂਜੀ, ਹਾਂਜੀ।
ਹਾਂ
ਛੋਟੀ ਆਲੀ ਤੇ ਬ ਬੜਾ ਪਰੇਸ਼ਾਨ ਮੇਰੀ ਗੁੜੀਆ ਬੜੀ ਪਰੇਸ਼ਾਨ ਕਰਦੀ ਮੈਨੂੰ।
ਬਸ ਛੁੱਟੀਆਂ ਚ ਤਾਂ ਫੋਨ ਦੇਦੋ ਸੌਣ ਦੇ ਲੇਟ ਹੈਗੇ ਨੇ ਸਵੇਰੇ ਜਲਦੀ ਉੱਠਦੇ ਨੀਂ।
ਮੇਰੀ ਕੁੜੀ ਤੇ ਚਾਹੇ ਲੇਟ ਵੀ ਸੋ ਜੇ ਤਾਂ ਵੀ ਜਲਦੀ ਉੱਠਦੀ ਜੇ ਉਹ।
ਅੱਛਾ ਜੀ। ਇੱਥੇ ਤਾਂ ਬਸ ਬੁਰਾ ਹਾਲ ਹੈਗਾ ਸਾਰਾ ਸਾਰਾ ਟਾਈਮ ਫੋਨ ਤੇ ਲੱਗੇ ਰਹਿੰਦੇ ਨੇ ਪੜ੍ਹਦੇ ਹੈ ਨੀਂ।
ਹੁੰ, ਹੁੰ ਫਿਰ ਮਾਂ ਪਿਓ ਦੀ ਫੇਰ ਗ਼ਲਤੀ ਨਿਕਲ ਜਾਏਗੀ ਪੜ੍ਹਾਇਆ ਨੀ।
ਹਾਂਜੀ, ਹਾਂਜੀ ਬਿਲਕੁਲ। ਪਰ ਇੱਕ ਤਾਂ ਕੋਈ ਕੰਮ ਵੀ ਨੀ ਕਰਦੇ ਜੀ ਕੋਈ ਹੋਲੀਡੇ ਹੋਮਵਰਕ ਹੈ ਕੁਛ ਕਰਨ ਉਹ ਨੀ ਕਰਦੇ ਸਾਰੇ ਪ੍ਰੋਜੈਕਟ ਮੋਡਲ ਦੇ ਅਸੀਂ ਬਣਾਉਂਦੇ ਆ ਇਹਨਾਂ ਦੇ
ਹਾਂ ਅੱਜ ਕੱਲ ਬੱਚੇ ਬੜੇ ਪਰੇਸ਼ਾਨ ਕਰਦੇ ਨੇ
ਹਾਂਜੀ ਹਾਂਜੀ ਇਹ ਤਾਂ ਹੈ ਹੀ ਦੇਖੋ ਨਾਲੇ ਨਾ ਸਾਰਾ ਟਾਈਮ ਹੀ ਫੋਨ ਤੇ ਲੱਗੇ ਰਹਿਣਗੇ ਕਦੀ ਟੀ ਵੀ ਤੇ ਲੱਗੇ ਰਹਿਣਗੇ ਕੋਈ ਗੇਮ ਬਾਹਰ ਜਾ ਕੇ ਨਹੀਂ ਖੇਡਣਗੇ ਬਕਾ ਗਲੀ ਜਾ ਕੇ ਬੈਡਮਿੰਟਨ ਖੇ ਖਏ ਬੈਟ ਬਾਲ ਖੇਲ ਲਈਏ ਕੁਛ ਨ ਨਹੀਂ ਕਰਗੇਂ।
ਹਾਂ ਹ ਤੇ ਬੜਾ ਬੁਰਾ ਹਾਲ ਬੱਚਿਆਂ ਦਾ ਤੇ।
ਬਿਲਕੁਲ ਜੀ ਬਿਲਕੁਲ ਤੇ ਸਭ ਕੁਛ ਆਉਂਦਾ ਇਹਨਾਂ ਨੂੰ ਮੈਨੂੰ ਕਦੀ ਕਦਾਰ ਨਾ ਪਤਾ ਹੋਵੇ ਵਰ ਕਿਹੜੀ ਚੀਜ਼ ਕਿਵੇਂ ਕਰਨੀ ਹੈ ਖੁੱਦ ਕਰ ਲੈਣਗੇ ਦਿਖਾਓ ਮੈਂ ਦੱਸਦਾ ਐਵੇਂ ਕਰਨਾ ਹੈਗਾ।
ਹਾਂ ਹਾਂ ਇਹ ਕੁਤੇ ਬੜੇ ਅਵਾਰਾ ਹੋਏ ਦੇ ਨੇ ਇਧਰ ਤੇ
ਇਹ ਤਾਂ ਹੈ ਹੀ ਜੀ ਬਸ ਪਤਾ ਹੀ ਨਹੀਂ ਚੱਲਦਾ ਤੇ ਰ ਪਤਾ ਕਟਦੇ ਵੀ ਨੇ ਕਈ।
ਹਾਂ ਹਾਂ ਕਟਦੇ ਨੇ ਬਹੁਤ ਦਿੱਕਤ ਹੋ ਰਹੀ ਏਦਾਂ ਕ ਤੇ ਮੈਂ ਪਹਿਲੇ ਨਹੀਂ ਹੈਗੇ ਸੀ ਉਹਨਾਂ ਕੋਲ ਜ਼ਿਆਦਾ ਹੀ ਹੋ ਗਏ ਨੇ
ਉਹ ਤਾਂ ਹੈ ਹੀ ਦੇਖੋ ਤਾਂ ਇਹ ਤਾਂ ਇਹਨਾਂ ਨੂੰ ਨਾ ਇਲਾਜ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਇਹਨਾਂ ਨੇ ਪਤਾ ਨੀ ਕਿਹੋ ਜਿਹੇ ਇਨਫੈਕਸ਼ਨ ਹੋ ਜਾਂਦੇ ਨੇ ਫੇਰ ਮਰ ਜਾਂਦੇ ਨੇ ਫੇਰ ਦੁਬਾਰਾ ਉਹ ਪਤਾ ਨੀ ਕਿੰਨੇ ਕੰਮ ਪੈਂਦੇ ਨੇ ਸਮਝ ਹੀ ਨਹੀਂ ਆਉਂਦੀ।
ਔਰ ਉਹੀ ਤੇ ਬੜਾ ਬੁਰਾ ਹਾਲ ਇਸਟ ਆ ਸਾਡੇ ਸਾਡੇ ਗਲੇ ਚ ਗਲੀ ਚ ਵੀਹ ਪੱਚੀ ਹੋਣੇ ਆ।
ਅੱਛਾ, ਅੱਛਾ। ਹਾਂਜੀ-ਹਾਂਜੀ ਆ ਤਾਂ ਹੈ ਹੀ ਦੇਖੋ ਪਤਾ ਹੀ ਨਹੀਂ ਚੱਲਦਾ। ਹਾਂਜੀ ਹਾਂ।
ਐਂ ਨੀ ਪਤਾ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਪਤਾ ਇ ਲੱਗਦਾ ਕੰਮ ਤੇ ਬਿਜੀ। ਘਰ ਆਓ ਸੋਜੋ ਬਸ।
ਹਾਂ ਬਸ ਐਵੇਂ ਹੀ ਹੁੰਦਾ, ਮੇਰੇ ਮੈਂ ਫਿਸ ਪਹਿਲੇ ਜੁਆਇਨ ਕੀਤਾ ਤਾਂ ਸੀ। ਸਵੇਰੇ -ਸਵੇਰੇ, ਜਾਣਾ ਨੌ ਵਜੇ ਫਿਰ। ਪੰਜ ਵਜੇ ਆ ਨਾ ਪਾਗਲਾ ਬਉ ਸਟਿੰਗ ਵਰਕ ਸੀ ਸਾਰਾ ਮੇਰਾ ਤੇ ਛੇ ਵੱਜ ਨੇ ਮੈਨੂੰ ਆਉਂਦੀਆਂ- ਆਉਂਦੀਆਂ ਫਿਰ ਆ ਕੇ। ਫੇਰ ਘਰ ਦਾ ਕੰਮ ਕਰੋ ਕਰਕੇ ਵੀ ਜਾਓ ਫੇਰ ਆ ਕੇ ਵੀ ਕੰਮ ਕਰੋ। ਰਾਤੀ ਸੋ ਜੋਂ ਫੇਰ ਅਗਲੇ ਦਿਨ ਦੀ ਦਿੱਕਤਾਂ ਟੈਨਸ਼ਨਾਂ। ਬਈ ਹੁਣ ਕੀ ਕਰਨਾ ਹੋ ਬਸ ਐਵੇਂ ਹੀ ਹੈ।
ਮੂੰਹ ਤੇ ਆਈਏ
। ਨਾ ਕਿਹੜਾ
ਹੋਰ ਹਮ।
ਹਾਂਜੀ ਹਾਂਜੀ।
ਹੁਣ ਵੀ ਹੁਣ ਵੀ ਕਰਦੀ ਜੋਬ ਕੇ ਨਹੀਂ ਕਰਦੇ।
ਨਹੀਂ ਹੁਣ ਤਾਂ ਮੈਂ ਛੱਡ ਉਥੇ ਕਹਿੰਦੀ ਤਾ ਪਈ ਹਾ ਬੜਾ ਔਖਾ ਜਾ ਮੇਰੇ ਵਾਸਤੇ ਫਿਰ ਮੈਂ ਘਰ ਹੀ ਦੇਖੋ ਔਨਲਾਈਨ ਮਤਲਬ ਮੈਂ ਵਰਕ ਡਿਜੀਟਲ ਮਾਰਕੀਟ ਦਾ।
ਅੱਛਾ-ਅੱਛਾ।
ਹਾਂ ਮੈਂ ਉਹ ਕੋਰਸ ਫਿਰ ਕੀਤਾ ਸੀ ਸਾਈਡ ਬਾਏ ਫਿਰ ਮੈਂ ਹੋਰ ਵਰਕ ਫਰੂਮ ਕਰਨ
ਅੱਛਾ।
ਹਾਂ।
ਹਮ ਸਹੀ ਹੈ ਕੋਈ ਨਾ ਕੋਈ ਤਾਂ ਕੰਮ ਤੇ ਕਰਨਾ ਹੀ ਹੈ।
ਹਾਂ -ਹਾਂ, ਬਿਲਕੁਲ - ਬਿਲਕੁਲ।
ਹਮ ਹਮ।
ਐਵੇਂ ਥੋੜੀ ਪੂਰੀਆਂ ਪੈਂਦੀਆਂ ਦੇ।
ਹੋ ਹੋਰ। ਦੋ ਜਣੇ ਕਰਨ ਤਾਂ ਹੀ ਪੂਰੀ ਪਹਿੰਦੀ ਹੈ ਇਸ ਤੋਂ ਪਹਿਲੇ ਨੀ ਪਹਿੰਦੀ।
ਕਲਜੁਗ ਐ ਬਾਹਰਾਂ ਦਾ ਹਿਸਾਬ ਹੈ ਜਿਵੇਂ ਬਾਹਰ ਆਉਂਦਾ ਜਿੰਨੇ ਬੰਦੇ ਕਮਾਉਣਗੇ ਤਾਂ ਉਨੇ ਬੰਦੇ। ਇੰਡੀਆ ਚ ਵੀ ਸੀਨ ਚੱਲ ਰਿਹਾ। ਜੀਨੇ ਬੰਦੇ ਘਰ‌ ਚ ਉਹ ਸਾਰੇ ਕਮਾਉਣਗੇ ਤਾਂ ਜਾ ਕੇ ਅੱਜਕੱਲ੍ਹ ਦੀ ਮਤਲਬ ਪੂਰੀਆਂ ਪੈਣੀਆਂ ਵੀ ਤਾਂ ਤਾਂ ਸਿਰਫ ਤੁਹਾਡੀ ਮਤਲਬ ਪੂਰੀਆਂ ਹੀ ਪੈਣਗੀਆਂ ਮਤਲਬ ਰੋਟੀ ਰੋਟੀ ਆਏਗੀ ਅਗਰ ਇੱਕ ਬੰਦਾ ਬਣਾਏਗਾ ਅਗਰ ਸਾਰੇ ਕਮਾਉਣਗੇ ਤਾਂ ਕਰਕੇ ਤੁਹਾਡੇ ਮਤਲਬ ਜਿਹੜੇ ਤੁਹਾਡੇ ਡਿਮਾਂਡ ਤੁਹਾਡੇ ਡਰੀਮ ਵਗੈਰਾ ਨੇ ਉਹ ਤੁਹਾਡੇ ਪੂਰੇ ਹੋਂਗੇ ਜਾ ਫਿਰ
ਓਹ ਤੇ ਹੈ।
ਆ ਤਾਂ ਕਿੱਥੇ ਅੱਜਕਲ ਇੰਨੀ ਮਹਿੰਗਾਈ ਹੈ ਕਿੱਥੇ ਤੁਹਾਡਾ ਪੈ ਹੈ।
ਕਿ ਪਤਾ ਨਹੀਂ ਕਹਿ ਸ਼ਰਾਬਾਂ ਪੀ ਲੈਂਦੀਆਂ ਨੇ ਸਮਝ ਨਹੀਂ ਆਉਂਦੀ ਸਾਡੇ ਕੋਲ ਵੈਸੇ ਰੋਜ਼ ਸ਼ਰਾਬਾ
ਨਹੀਂ ਵੈਸੇ ਹੈਗਾ ਹਾਂ ਤੁਸੀਂ ਕਿਸੇ ਨੂੰ ਕੀ ਕਹਿ ਸਕਦੇ। ਫਿਰ ਅਸੀ
ਹਾਂ ਹਾਂ ਹੋਰ ਮੈਂ ਅੱਜ ਤੱਕ ਪੀਤੀ ਨੀ ਮੈਨੂੰ ਪਤਾ ਹੀ ਨਹੀਂ ਹੁੰਦਾ ਕੀ ਹੈ।
ਹਮ ਹੋਰ ਦੱਸੋ ਘਰ ਸਬ ਠੀਕ ਨੇ?
ਹਾਂ ਜਦੋਂ ਮੇਰਾ ਵਿਆਹ ਹੋ ਲੱਗਾ ਸੀ ਪਹਿਲੇ ਇਹੀ ਟੋਵਕ ਲਿੱਤਾ ਸੀ ਕਿ ਬਈ ਦਾਰੂ ਤੇ ਨੀ ਪੀਂਦਾ ਨਾ ਮੁੰਡਾ ਮੈ ਕਿਹਾ ਨਾ ਮੈਂ ਨੀ ਪੀਂਦਾ ਹੈਗਾ।
ਹਮ ਬਹੁਤ ਅੱਛਾ।
ਹਮ ਸਾਡੇ ਤਿੰਨੋ ਭਰਾ ਨਹੀ ਪੀਂਦੇ ਅਸੀਂ।
ਅੱਛਾ ਬਹੁਤ ਅੱਛੀ ਗੱਲ ਏ ਤਾ
ਹੁਣ ਹੈ ਪਤਾ ਵਈ ਆਪਾਂ ਨੂੰ ਕੰਮ ਤੋਂ ਆ ਕੇ ਗੁਰੂਦੁਆਰੇ ਜਾਣੇ ਆ। ਸਵੇਰੇ ਸਾਡੇ ਕੋਲ ਜਾਇਆ ਨਹੀ ਜਾਂਦਾ ਸ਼ਾਮੀ ਜਾਂਦੇ ਅਸੀਂ ਹਾਂ।
ਬਹੁਤ ਅੱਛੀ ਬਾਤ ਹੈ ਤਾਂ ਦੇਖੋ
ਹਮ ਹਮ। ਰੱਬ ਨੇ ਕੱਟੀ ਇਨਸਾਨ ਥੋੜੀ
ਹਾਂ। ਸਹੀ ਗੱਲ ਹੈ ਕਿ ਉਹ ਆਪਣਾ ਸਰੀਰ ਦੇਖੋ ਆਪਣਾ ਸਰੀਰ ਆਪਣੇ ਆਪ ਸਰੀਰ ਨੂੰ ਖਰਾਬ
ਹੋਰ ਉਹ ਤੇ ਹੈ ਹੀ ਹੈ ਜੋ ਕੁਝ ਕਿ ਲਿਵਰ ਖ਼ਰਾਬ ਹੋ ਜਾਏ ਫਿਰ ਡਾਕਟਰ ਕੋਲ ਭੱਜੋ।
ਦੇਖੋ ਗੱਲ ਲਿਵਰ ਨਾਲ ਤੁਹਾਡਾ ਇੱਕ ਤੁਹਾਡੇ ਨਾਲ ਤਾਂ ਉਹ ਚੀਜ਼ ਤੁਹਾਡੇ ਨਾਲ ਪਾਉਂਦੀ ਆ ਠੀਕ ਹੈ ਨਾ ਲੀਵਰ ਤੁਹਾਡਾ ਖਰਾਬ ਹੈ। ਲੇਕਿਨ ਇਹ ਇੱਕ ਬੰਦੇ ਕਰਕੇ ਤੁਹਾਡੇ ਜਿੰਨੇ ਵੀ ਤੁਹਾਡੇ ਤੁਹਾਡੀ ਵਾਈਫ ਦੀ ਵੀ ਲਾਈਫ ਖਰਾਬ। ਤੁਹਾਡੀ ਮਾਂ ਦੀ ਤੁਹਾਡੇ ਬੱਚਿਆਂ ਦੀ ਲਾਇਫ ਲਗਣਾ,
ਹਾਂ ਹੀ ਇਹਹੀ ਦਿੱਕਤ ਮਾਰ ਜਾਂਦੀ ਹੈ।
ਹਾਂ,
ਰ ਇਨ ਸਾਨੂੰ ਇਹ ਨੀ ਪਤਾ ਕਿ ਪਿੱਛੇ ਕੌਣ ਹੈਗਾ। ਮੇਰਾ ਜਿ ਮੇ ਨੂੰ ਕੁਛ ਹੋ ਗਿਆ ਤੇ ਹੂੰ ਮੇਰੇ ਡੈਡੀ ਬੜੇ ਪੀਂਦੇ ਸ਼ਰਾਬ ਮੇਰੇ ਡੈਡੀ ਬੜੀ ਸ਼ਰਾਬ ਪੀਂਦੇ ਸੀ।
ਹਮ ਨਹੀਂ ਨਹੀਂ ਆ ਤਾਂ
ਚੰਡੀਗੜੋ ਲੈਕੇ ਘੁੰਮਿਆ ਕਿੱਧਰ ਕਿੱਧਰ ਲੈਕੇ ਘੁੰਮਿਆ। ਗੱਬ ਵੀ ਲੈ ਗਏ ਗੱਬ ਤੇ ਸੰਤਾਲੀ ਹਜ਼ਾਰ ਰੁਪਏ ਲੈ ਲਏ ਇੱਕ ਦਿਨ ਚ ਮੇਰੇ ਕੋਲੋਂ। ਬੱਚੇ ਫਿਰ ਵੀ ਨੀ ਮੇਰੇ ਡੈਡੀ ਹਾਂਜੀ। ਪਤਾ ਨੀ ਕਿਹੜੇ ਟੀਕੇ ਲਗਾਏ ਆ ਕਿਹੜੇ ਨੀ ਸਮਝ ਨਹੀਂ ਆਇਆ।
ਕਈ ਕਈ ਡਾਕਟਰ ਹੁੰਦੇ ਨੇ ਬਿਲਕੁਲ ਮਤਲਬ ਉਹਨਾਂ ਨੂੰ ਜਰਾ ਮਤਲਬ ਦਯਾ ਨਾਮ ਦੀ ਚੀਜ਼ ਹੀ ਨਹੀਂ ਹੁੰਦੀ ਸਿਰਫ਼ ਕਮਾਣ ਕਮਾਣ ਤੇ ਲੱ ਹੁੰਦੇ ਉਹਨਾਂ ਨੂੰ ਕਿਸੇ ਦੀ ਲਾਈਫ ਨਾਲੋਂ ਪਰਵਾਹ ਨਹੀਂ ਹੁੰਦੀ ਕਿਉ ਉਹਨਾਂ ਦਾ ਤਾਂ ਦੇਖੋ ਇੱਕ ਤਰ੍ਹਾਂ ਦਾ ਦੰਦਾ ਹੈ ਉਹਨਾਂ ਨੇ ਕਮਾਣ ਨਾ ਉਸ ਜ਼ਰੀਏ ਦਾ ਉਹ ਨੀ ਵੇਖਦੇ ਉਦੇ ਪਿੱਛੇ ਕਿੰਨੀ ਮਤਲਬ ਇਮੋਸ਼ਨ ਜੁੜਿਆ ਤੇ ਹੈਾ।
ਹਾਂ।
ਉਹ ਨੀ ਵੇਖਦੇ ਆ ਸਭ ਚੀਜ਼ਾਂ।
ਉਹੀ ਤੇ ਜਦੋਂ ਮੈਂ ਆਪਣੇ ਡੈਡੀ ਚੰਡੀਗੜ੍ਹ ਲੈ ਗਿਆ ਤਾਂ ਤੇ ਬੱਚ ਗਏ।
ਅੱਛਾ ਵੀ ਜਦੋਂ ਇਥੇ ਹਾਂ ਹਾਂ। ਵੈਸ ਮੈਂ ਸੁਣਿਆ ਦਾ ਗਾਬੇ ਹੋਸਪਿਟਲ ਸਹੀ ਟ੍ਰਰੀਟਮੈਂਟ ਨਹੀਂ ਕਰ। ਤੇ ਮਤਲਬ ਨਾਮ ਹੀ ਨਾਮ ਹੈ ਕਾ ਹਵੇ,
ਸੋ ਦੁਸ਼ਮਣ ਹੋਏ, ਨਾ ਉੱਦਰ ਨਾ ਜਾਏ ਬੰਦਾ ਸੌ ਦੁਸ਼ਮਣ ਵੀ ਹੋਏਗਾ ਤਾਂ ਵੀ ਨਾ ਲੈ ਕੇ ਜਾਓ ਉੱਦਰ ਉਹਨੇ ਬਸ ਖਲ ਤਾਰਨੀ ਹੈ।
ਹੋਰ ਹੈਲੋ, ਤਾਂਡੀ ਵਾਜ਼ ਨਹੀਂ ਆਰੀ,
ਹੁਣ ਰਹੀ ਆ, ਹੈਲੋ ਹਾਂਜੀ, ਆਰੀ ਵਾਜ਼ ਹਾਂਜੀ ਹਾਂਜੀ, ਹੂੰ, ਸਿਗਨਲ ਪ੍ਰੋਬਲਮ ਹੋ ਰਹੀ ਹੋਣੀ ਨਾ,
ਹਾਂ ਬਸ ਕੁਛ ਪਤਾ ਕੀ ਵੇਖੋ ਜਿਸ ਦੀਦੀ ਜਿੰਨੀ ਲਿਖੀ ਹੋਈ।
ਹਾਂਜੀ ਹਾਂਜੀ,
ਇਹ ਵੀ ਹੁੰਦਾ।
ਹੂੰ-ਹੂੰ,
ਹਾਂਜੀ ਇਹ ਤੇ ਆ ਮਤ ਨਹੀਂ ਯਾਰ ਜਿਹੜੇ ਐਕਸੀਡੈਂਟ ਵਗੈਰਾ ਹੁੰਦੇ ਨੇ, ਫੇਰ ਉਨਾਂ ਦਾ ਕੀ ਹਾਲ ਹੁੰਦਾ ਫੇਿਰ ਉਹ ਰੱਬ ਨੇ ਥੋੜ੍ਹੇ ਕਿਹਾ ਕਿ ਤੁਸੀਂ ਆਝ ਆਝਵੋ
ਦੇਖੋ ਪਤਾ ਕੀ ਇਹ ਵੀ ਕਰਮਾਂ ਦੀ ਖੇਲ ਹੁੰਦੀ ਹੈ ਤੁਸੀਂ ਪਿੱਛੇ ਕਿਵੇਂ ਕਰਮਤੇ, ਨੇ ਉਹਦੀ ਫੇਰ ਉਵੇਂ ਆਈ ਹੁੰਦੀੋ ਕਈ ਦੇਖੋ, ਸੁੱਤੇ ਸੁੱਤੇ ਸੋਚ ਹੁੰਦੇ ਨੇਤਾ, ਪਤਾ ਹੀ ਲੱਗਣਾ ਕੋਈ ਪੀੜ ਨੀ ਕੋਈ ਕੁਛ ਨੀ ਹਨਾ।
ਹਾਂ ਇਹ ਤੇ ਗੱਲ ਸਹੀ ਆ
ਹ ਉਹ ਤਾਂ ਮੇਰਾ ਹਾਂ,
ਹਾਂ ਇਹ ਵੀ ਗੱਲ ਹੋਈ ਸਹੀ ਹੋਣੀ ਹੈ ਬਸ ਵਧੀਆ, ਹਾਂਜੀ ਹਾਂਜੀ, ਵੀਰੇ ਨਾਲ ਗੱਲ ਕੇ ਬਸ ਬਾਹਰ ਹੀ ਆਇਆ ਸੀ, ਮੈਂ ਕਿਹਾ ਚਲੋ ਦੇਖਣਾ। ਕੋਨ ਫ੍ਰਰੀ ਹੈਗਾ।
ਅੱਛਾ ਹਾਂ ਹੂੰ,
ਹੋਰ? ਸੌਣ ਦੀ ਤਿਆਰੀ ਕਰ ਰਹੇ ਹੋ।
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।